ਹੈਲੋ।
ਹੈਲੋ।
ਸਾਸ਼ੀ ਕਾਲ ਜੀ, 'ਵਧੀਆ।
ਹੋਰ
ਅੱਛਾ ਹੋਰ ਘਰੇ ਸਭ ਠੀਕ। ਹਾਂਜੀ ਵਧੀਆ।
ਹਾਂਜੀ ਸੁਨਾਔ?
ਹਮ, ਮੈਂ ਵੀ ਠੀਕ। ਕੁਛ ਨੀ ਸਾਰੇ ਵਧੀਆ ਬਸ ਮੈਂ ਆ ਦੇਖਦੀ ਸੀ ਮੇਰੇ ਬਾਲ ਅਹ ਮਤਲਬ ਜਦੋਂ ਬਾਲ ਮੈਂ ਬੰ ਬੰਨ ਲੈਂਨੀ ਆ ਨਾ ਉਸ ਕਰੰਚੀ ਨਾਲ ਉਦੋਂ ਮੇਰੇ ਬਾਲ ਠੀਕ ਲੱਗਦੇ ਨੇ। ਜਦੋਂ ਮੈਂ ਬਾਲ ਖੋਲ ਲੈਂਨੀ ਆ ਤੇ ਏਨੀ ਹੋਂਦਾ ਬੀ ਚਝ ਫੜ ਜਾ ਖਿੜ ਗਿਆ, ਔ ਹੋ ਜਾਂਦੈ ਤੈਂ ਸੋਨੇ ਲੱਗਦੇ ਨੇ। ਇਨਾ ਤੇ ਕੋਈ ਸਟਾਈਲਿੰਗ ਵਗੈਰਾ ਮੈਂ ਕਦੇ ਨੀ ਕੀਤੀ।
ਤੋਡੇ ਵਾਲ ਸਿੰਘ ਆ ਕੇ ਬੀਵੀ । ਤੋਡੇ ਵਾਲ ਸਿਲ
ਮੇਰੇ ਬਾਲ, ਮੇਰੇ ਬਾਲ ਫਰੰਟ ਤੋਂ ਸਿੱਧੇ ਨੇ ਥੱਲੋਂ ਵੀੇ ਵੀ ਆ।
ਅੱਛਾ- ਅੱਛਾ ਕਿੰਨੇ ਕੁ ਲੰਬੇ ਨੇ ਵਾਹਲੇ ਲੰਬੇ ਆ ਨਾ।
ਅ ਮੇਰੇ ਬਾਲ ਲੰਬੇ ਹੈਗੇਨੇ ਹਾਂ ਕਾਫੀ ਨੇ।
ਹਾਂ ਮੈਨੂੰ ਲਗਦਾ, ਤੁਸੀਂ ਨਾਲੇ ਹੀ ਸਿੰਪਲ ਹੇੲਰ ਸਟਾਇਲ ਰਖਦੇ ਬੋਤ ਜੱਚਦੇ ਤੋਡੇ।
ਅਹਹ ਨੀ ਮੈਂ ਮੈਨੂੰ ਹੇਅਰ ਸਟਾਈਲ ਆਉਂਦੇ ਨੀ। ਨੀ ਹੈਗੇ ਮੈਂ ਐ ਨੀ ਕੈਂਦੀ ਮੈਨੂੰ ਮਤਲਬ ਮੈਨੂੰ ਪਸੰਦ ਨਹੀਂ ਕਰਨੇ ਮੈਨੂੰ ਆਉਂਦੇ ਹੀ ਨਹੀਂ ਹੈਗੇ। ਨਾ ਬਹੋਤ ਟਰਾਈ ਕਰਦੀ ਹ ਵੀ ਮੈਨੂੰ ਹੇਅਰ ਸਟਾਈਲ ਬਨੋਨੇ ਔਨ ਪਰ ਮੈਂ ਸਿਂ
ਹਾਏ ਸਿੱਖ ਨੀ, ਤੁਸੀਂ ਮੈਨੂੰ ਬੋਤ ਸੌਖੇ ਹੁੰਦੇ ਮਤਲਬ ਵੇਖੋ ਫਰੇਂਚਾ ਵਗੈ ਜੇੜੀ ਔ ਗੁੱਤ ਕਰਕੇ ਗੁੰਨਨੀਆਂ ਨਾ ਔ ਭਾਵੇਂ ਔ ਬੋਤ ਸੌਖੀ ਹੈ ਪਰ ਮੈਨੂੰ ਨਾ ਔ ਮੇਰੀ ਔਦੇ ਚ ਵੀ ਸਫਾਈ ਹੈਨੀ ਤਾਂ ਮੈਨੂੰ ਜੋ ਔਂਦਾ ਨਾ ਯਾਂ ਮੇਰੇ ਤੋਂ ਜੋ ਹੁੰਦਾ ਮੈਂ ਔਹ ਕਰ ਲੈਂਨੀ ਆ ਜੋ ਉੱਥੇ ਤੇ ਮਤਲਬ ਮੂੰਹ ਤੇ ਜੱਚਦਾ ਔਹ ਕਰ ਲੈਂਨੀ ਆ ਪਰ ਤੁਸੀਂ ਵੀ ਨਾ ਮਾੜਾ, ਮਾੜਾ ਜਿਵੇਂ ਤੁਸੀਂ ਚੀਰ ਕੱਢਦੇ ਨਾ ਵਿੱਚ ਆਲੀ ਵਿਚੋ ਚੀਰ ਕੱਢ ਕੇ ਨਾ ਅੱਗੇ ਦੇ ਵਾਲ ਚੱ ਮੈਨੂੰ ਰੋਲ, ਰੋਲ, ਰੋਲ, ਰੋਲ ਨਾ ਆਪਣੇ ਆਪ ਈ ਕਰਨਾ ਸਿੱਖੋ ਘਰੇ ਬੈਠ ਕੇ ਵੀ ਹੁਣ ਛੁੱਟੀਆਂ ਹੈਗੀਆਂ ਤਾਂ ਨਵਾਂ ਟਰਾਈ ਕਰਕੇ ਦੇਖੋ ਆਪਣੀ ਸ਼ਕਲ ਤੇ ਵੈਸੇ ਪੁਰਾਣੇ ਹੇਅਰ ਸਟਾਈਲ ਜਿਹੜਾ ਹੈਗੈ ਸਿੰਪਲ ਜਾ ਜਿਹੜਾ ਹੈਗੈ ਉਹ ਵੀ ਜੱੱਚਦੈ ਕੋਈ ਮਾੜਾ ਨਹੀਂ ਲੱਗਦਾ। ਪਰ ਮੈਂ ਵੈਸੇ ਕਹਿ ਰੀ ਆ ਜੇ ਲੋੜ ਪਵੇ ਵਾਲਾ ਆਪੇ ਰੋਲ, ਰੋਲ ਜੇ ਕਰਕੇ ਚੱਕ ਕੇ ਦੇਖੋ ਥੋਡੇ ਬਹੁਤ ਜਚਣੀਆਂ ਵੀ ਗੋਰਾ, ਗੋਰਾ ਰੰਗ ਐ ਨਾ। ਤੋਂ ਲੰਬਾ ਲੰਬਾ ਕੱਦ ਆ ਜੇ ਲੰਬੇ ਲੰਬੇ ਵਾਲ ਨੇ ਤੇ ਲੁੱਕ ਵੀ ਉਹੋ ਜੀ ਆ, ਤੇ ਫੇਰ ਇਹ ਚੀਜ਼ਾਂ ਤਾਂ ਥੋਨੂੰ ਕਰਨੀ ਚਾਹੀਦੀਆਂ।
ਹਾਂ ਮੰਮਾ ਬਸ ਕਰ, ਨਹੀਂ ਓ ਯਾਰ ਪਰਸੌ ਠੀਕ ਆ, ਚਲੋ ਠੀਕ ਐ ਵਧੀਆ ਚਲੋ ਰੱਬ ਨੇ ਜਿਵੇਂ ਬਣਾਇਆ ਵਧੀਐ।
ਨਈ ਰੱਬ ਨੇ ਤਾਂ ਬੋਤ ਸੋਹਣਾ ਬਣਾਇਆ ਮੈਂ ਕਿਹਾ ਆਪ ਆਪਦੇ ਹੱਥੋਂ ਵੀ ਇਹਦੇ ਵਿੱਚ ਖੂਬਸੂਰਤੀ ਪਾਓ ਆਪਦੇ ਹੱਥੋਂ ਵੀ ਆਪ ਇਹਦੇ ਜਾਨ ਜੂਨ ਹੋਰ ਪਾਓ।
ਮੈਂ ਬੇਸਿਕਲੀ ਸੋਚ ਚਲ ਮੈਂ ਆਪਦੇ ਮਤਲਬ ਹਾਂ ਮਤਲਬ ਹੇਅਰ ਸਟਾਈਲ ਵਗੈਰਾ ਤਾਂ ਮਤਲਬ ਮੈਂ ਸਿੱਖ ਸਕਦੀ ਆ ਇਹਨਾਂ ਨੂੰ ਹੋਰ ਵਧੀਆ ਬਣਾ ਸਕਦੀ ਆ ਜਿਵੇਂ ਕਿ ਮੈਂ ਓਇਲਿੰਗ ਕਰਨੀ ਬੰਦ ਕਰਤੀ ਬਾਲਾਂ ਤੇ ਮੈਂ ਸਿਰਫ਼ ਜਦੋਂ ਨਹਾਣੀ ਆ ਉਦੋਂ ਓਇਲਿੰਗ ਕਰਦੀ ਆ ਫਿਰ ਮੈਂ ਠੰਡੇ, ਪਾਣੀ ਨਾਲ ਸਿਰ ਧੋਣੀ ਆ। ਉਹ ਚੀਜ਼ ਮੈਂ ਕੀਤੀ ਆ ਉਹਨੇ ਕਿਤੇ ਨਾ ਕਿਤੇ ਠੀਕ ਕੀਤਾ ਬਾਲਾਂ ਨੂੰ ਪਹਿਲਾਂ ਮੈਂ। ਸਟ੍ਰਰੀਮ ਹੋਰਸ ਅਹ ਹੋਟਸ਼ਾਰ ਨਾਲ ਬਾਲ ਜੋ ਨੇਗੇ ਉਹਨਾਂ ਚ ਬੇਜਾਨ ਹੋ ਗਈ ਸੀ ਬਾਲ। ਹੁਣ ਠੀਕ ਨੇ ਗੇ ਹੁਣ ਮੇਰੇ ਬਾਲਾਂ ਦੀ ਲੈਂਥ ਵੀ ਵੱਧ ਗੀ ਪਹਿਲੇ,
ਭਾਰੇ ਨੇ ਕਿ ਹਲਕੇ ਨੇ ਪਤਲੇ ਨੇ।
ਮੇਰੇ ਬਾਲ ਹੈਗੇ ਪਤਨੀ ਨੇ ਬਟ ਹੈਗੇ ਲੰਬੇ ਨੇ। ਮਤਲਬ ਭਾਰੇ ਪਹਿਲਾਂ ਹੁੰਦੇ ਸੀ ਜਦੋਂ ਮੈਂ ਹੁੰਦੀ ਸੀ ਟੈਂਥ ਗ੍ਰੇਡ ਦੇ ਵਿੱਚ। ਟੈਨਥ ਇਲਵਨਥ ਚ ਸੀ ਮੈਂ ਦਸਤਾਰ ਬਣਦੀ ਸੀ ਨਾ।
ਹੋਰ ਕਰੇਲੇ ਕਰਕੇ ਉਹਦੇ ਸਾਰਿਆਂ ਦੇ ਵਧੀਆ ਸੀਗੇ ਵਾਲ ਓ ਤੋਂ ਬਾਅਦ ਬੇੜਾ ਗਰਕ ਕਰ ਲਿਆ ਸਾਰੇ।
ਨਹੀਂ ਮੈਂ ਕਰੇਲੇ ਨੀ ਕਰਦੀ ਸੀ। ਸਾਡੇ ਮੈਂ ਅਕੈਡਮੀ ਚ ਪੜ੍ਹਦੀ ਸੀ ਅਕਾਲ ਅਕੈਡਮੀ ਚ ਤੇ ਸਾਡੇ ਦਸਤਾਰ ਹੁੰਦੀ ਸੀ ਸਜੀ ਹੋਈ ਤੇ। ਦਸਤਾਰ ਕਰਕੇ ਕਦੇ ਵੀ ਮੇਰੇ ਬਾਲ ਮਤਲਬ ਨਾਲ ਮੇਰੇ ਗ ਗੰਜਾਪਣਾ ਮੇਰੇ ਮਤਲਬ ਕੁਛ ਨੀ ਮਤਲਬ ਦਸਤਾਰ ਨਾਲ ਨਾ ਮੇਰੇ ਬਾਲਾਂ ਚ ਕਦੀ ਮਿੱਟੀ ਨੀ ਵੜੀ। ਹੈਗੀ ਮਤਲਬ ਬਹੁਤ ਜ਼ਿਆਦਾ ਸਾਫ ਸੁਥਰੇ ਬਾਲ ਰਹਿੰਦੇ ਸੀ ਤੇ ਇੰਨੇ ਲੰਬੇ।
ਸਿਰ ਪੂਰਾ ਵਾਲ ਚਾਕੇ ਜਿਵੇਂ ਓ ਅਹ
ਦਸਤਾਰ ਬਣਦੇ ਜਿਵੇਂ। ਹਾਂ ਮਤਲਬ ਓ ਦਸਤਾਰ ਹੁੰਦੀ ਆ ਅਕੈਡਮੀ ਦੇ ਵਿੱਚ ਦਸਤਾਰ ਬਣਦੇ ਨੇ ਨਾ ਬੱਚੇ। ਛੋਟੇ ਬੱਚੇ ਪਟਕਾ ਵੱਡੇ ਬੱਚੇ ਦਸਤਾਰ ਬਣਦੇ ਨੇ। ਓ ਚੀਜ਼ ਹਾਂ ਓ ਚੀਜ਼ ਆ।
ਉਹਦੇ ਕਰਕੇ ਬਾਲਾ ਫਿਰ ਤੁਸੀਂ ਵਾਲ ਬ ਉਹਦੇ ਵਿੱਚ ਵਾਲ ਕੋਈ ਗੁੱਤ ਗੁੱਤ ਕਰਕੇ ਵਾਲ ਚੱਕ ਕੇ ਵਾਂਦੇ ਹੁੰਦੇ ਓ।
ਮੈਂ ਪਹਿਲਾਂ ਗੁੱਤ ਕਰਦੀ ਸੀ ਫੇਰ ਨਾ ਮੈਂ ਮਤਲਬ ਇੱਕ ਉਹ ਸੀ ਮਤਲਬ ਬਾਲਾਂ ਨੂੰ ਮਤਲਬ ਗੁੱਤ ਨੂੰ ਇੱਕ ਜਗ੍ਹਾ ਖੜੋਉਣ ਵਾਸਤੇ ਇੱਕ ਅ ਟਾਏ ਹੁੰਦੀ ਸੀ ਉਹ ਟਾਏ ਜਿਹਨੂੰ ਲਾ ਕੇ ਨਾ ਪ੍ਰੋਪਰ। ਫੇਰ ਮੈਂ ਗੋਲ ਗੋਲ ਦਸਤਾਰ ਇੰਨੀ ਸੋਹਣੀ ਦਸਤਾਰ ਹੁੰਦੀ ਸੀ ਮੇਰੀ ਇੰਨੀ ਸੂਟ ਕਰਦੀ। ਮੇਰੇ ਫੇਸ ਤੇ ਓ ਦਸਤਾਰ ਬਣ ਦੀ ਹਾਂ ਬਹੁਤ ਜ਼ਿਆਦਾ ਵਧੀਆ ਯਾਰ।
ਮੈਨੂੰ ਦਿਖਾਇਓ ਜ਼ਰਾ। ਮੈਂ ਵੀ ਵੇਖਾਂ ਇਹੋ ਜਿਹਾ ਲਗਦਾ।
ਫਿਰ ਬਹੁਤ ਵਧੀਆ ਹਾਂ। ਨਹੀਂ ਦਸਤਾਰ ਮੈਨੂੰ ਦਾਰਾਂ ਚ' ਇੱਕ ਤਾਂ ਮਿੱਟੀ ਨਹੀਂ ਵੜਦੀ। ਤੁਸੀਂ ਮਤਲਬ ਬਾਲਾਂ ਨੂੰ ਇੱਕ ਜਗ੍ਹਾ ਮਤਲਬ ਵਧੀਆ ਰਹਿੰਦੇ ਨੇ ਬਾਲ। ਤੇ ਰਾਤ ਨੂੰ, ਭਾਵੇਂ ਮਤਲਬ ਸ਼ਾਮ ਨੂੰ ਹਵਾ ਲਵਾ ਲਓ।
ਹੰਕਾਰ ਵਾਲਾਂ ਚ' ਹੰਕਾਰ ਹੁੰਦਾ ਤੇ ਜਿੰਨੇ ਢਕੇ ਆ, ਜਿੰਨੇ ਆਪਾਂ ਕਜੇ ਰਹੀਏ ਨਾ ਉਹ ਅਹੰਕਾਰ ਹੀ ਆਪਣਾ ਖਤਮ ਹੋ ਜਾਂਦਾ ਅੱਗੋਂ ਅੰਦਰੋਂ, ਤਾਂ ਕਰਕੇ ਇੰਨਾ ਹੋ ਜਾ
ਨਹੀਂ ਯਾਰ ਮਤਲਬ ਮੇਰੇ ਬਾਲ ਮਤਲਬ ਹਮੇਸ਼ਾ ਹੀ ਐਵੇਂ ਰਹਿੰਦੇ ਸੀ ਦਸਤਾਰ ਚ' ਤਾਂ ਮੇਰੇ ਬਾਲ ਤਾਂ ਬਹੁਤ ਜ਼ਿਆਦਾ ਸੋਹਣੇ ਬਣੇ ਨੇ, ਮੇਰੇ ਬਾਲ ਨਾ ਉਹ ਨੇਗੇ ਬਰਾਊਨ ਨੇਗੇ। ਹੈ, ਮੈਂ ਸੱਚ ਦੱਸਾਂ ਮੇਰੇ ਬਾਲ ਬਲੈਕ ਨ, ਬਰਾਊਨ ਨੇ ਰੀਅਲ ਕਲਰ ਮੇਰੇ ਆਈ ਦਾ ਤੇ, ਮੇਰੇ ਬਾਲਾਂ ਦਾ ਸੇਮ ਹੈ ਦਊ।
ਹਾਂ। ਮੈਂ ਵੀ ਦੇਖਿਆ ਪਰ ਵਾਹ ਮਰੇ ਕਾਲੇ ਜ਼ਿਆਦਾ ਲੱਗਦੇ ਆ, ਪੂਰੇ ਗ ਵੀ ਲੱਗਦੇ ਇਨੇ।
ਭੂਰੇ ਕੋਲ ਦੀ ਲੱਗਦੇ ਨੇ, ਬਲੇਕ ਦੂਰ ਦੀ ਲੱਗਦੇ ਨੇ ਜੇ ਆਪਾਂ ਫੋਟੋ ਦੇਖੀ ਤਾਂ ਬਲੈਕ ਲੱਗਣਗੇ ਬਟ ਜੇ ਕੋਲ ਵੀ ਦੇਖ ਖੂਗਾ ਨਾ ਓਬਜ਼ਰਵ ਕਰੂ ਮੇਰੇ ਬਾਲਾਂ ਨੂੰ, ਮੇਰੇ ਜੋ ਫਰੰਟ ਦੇ ਬਾਲ ਨੇ ਉਹ ਬਰਾਊਨ ਨੇ। ਥੋੜੇ ਜਿ ਆਪਾਂ ਅੰਦਰੋਂ ਜੇ ਮਤਲਬ ਬਿਲਕੁਲ ਵੀ ਚਾਲ
ਹਾਂ ਵਿੱਚ ਵਿਚਾਲੇ ਕਾਲੇ ਆ ਵੀ ਰੰਗ ਬਿਰੰਗ ਜਿਣੇ ਹਰੇ। ਉਹ ਹਾਲ ਕਹਿ ਰਹੀ ਆ ਮੇਰੇ ਤਾਂ ਪੂਰੇ ਹੀ ਮੇਰਾ ਇੱਕ ਵੀ ਵਾਲ ਕਾਲਾ ਹੈ ਨਾ। ਤੇ ਪਤਾ ਕੀ ਆ ਭੂਰੇ ਵਾਲਾਂ ਦਾ ਨਾ ਇਹ ਬਹੁਤ ਵੱਡਾ ਵੀ ਵਾਲ ਨਾ ਬਾਲ ਚ' ਚਿੱਟੇ ਵੀ ਆਜਦੇ ਮਾੜੀ ਵੀ ਸ਼ੀ ਚ' ਕੋਈ ਕਮੀ ਹੋਈ ਆ ਰਹਿੰਦੀ ਆ ਫਿਰ ਇਹ ਪ੍ਰੋਟੀਨ ਵਗੈਰਾ ਦੀ। ਉਵੇਂ ਹੀ ਆਵਾਜ਼ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਮੇਰੇ ਹੈਗੇ ਆ ਚਾਰ -ਪੰਜ ਵਾਲ ਚਿੱਟੇ। ਦੇ ਆ ਪਰ ਉਹ ਐਵੇਂ ਨਹੀਂ ਗਏ।
ਮੇਰੇ ਨਾ ਪ੍ਰੋਟੀਨ ਦੀ ਕਮੀ ਕਦੇ ਨਹੀਂ ਹੋਈ ਪ੍ਰੋਟੀਨ ਦੀ। ਕਮੀ ਤਾਂ ਨਹੀਂ ਹੁੰਦੀ, ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿਉਂਕਿ, ਮੈਂ ਬੇਸਿਕਲੀ ਕੰਜ਼ਿਊਮ ਕਰਦੀ ਹਾਂ ਦੁੱਧ। ਘਰ ਦਾ। ਦੁੱਧ ਕੰਜ਼ਿਊਮ ਕਰਨ ਕਰਕੇ ਕੈਲਸ਼ੀਅਮ, ਪ੍ਰੋਟੀਨ ਦੀ ਕਮੀ ਕਦੇ ਆਈ ਨਹੀਂ ਹੈਗੀ ਮੈਨੂੰ ਮਤਲਬ। ਸਾਡੇ ਪਨੀਰ ਵਗੈਰਾ ਕੱਢ ਲੈਂਦੇ ਹਾਂ ਅਸੀਂ ਉਹ ਚੀਜ਼ਾਂ ਤੇ, ਮਤਲਬ ਮੇਰੀ ਨਾ ਜੋ ਡਾਇਟ ਹੈ ਸ਼ੁਰੂ ਵਧੀਆ ਰਹੀ ਹੈ ਮਤਲਬ ਖਾਣ- ਪੀਣ ਚ'। ਮੰਮਾ ਦੇ ਤਾਂ ਹੈਗੇ ਨੇ ਉਹਨਾਂ ਦੀ ਤਾਂ ਏਜ ਵੀ ਫ ਫਿਫਟੀ ਫਾਈਵ ਹੈ ਨਾ, ਮੰਮਾ ਦੀ ਏਜ ਮੇਰੀ ਫਿਫਟੀ ਫਾਈਵ ਹੈ ਮੈ ਥੋੜਾ ਲੇਟ ਹੋਈ ਸੀ ਤਾਂ।
ਹੂ
ਮੇਰੀ ਮੰਮਾ ਦੀ ਯਾਦ ਆ ਤਾਂ ਵਿਰੋਧ ਅਫਕਰਸ ਉਹਨਾਂ ਦੇ ਗ੍ਰੇਹੇਰ ਹੋਣਗੇ ਨਾ।
ਨਹੀਂ ਕਈਆਂ ਦੇ ਜਿਵੇਂ ਨਾ ਮਤਲਬ ਆਉਂਦੇ ਆ ਵਾਲ ਪਰ ਬੀ ਬਹੁਤ ਮਤਲਬ ਚਾਲੀ ਸਾਲ ਦੀ ਉਮਰ ਤੋਂ ਬਾਅਦ ਆਉਣੇ ਸ਼ੁਰੂ ਹੁੰਦੇ ਚਿੱਟੇ ਵੱਲ ਕਈਆਂ ਦੇ। ਕਿਉਂਕਿ ਉਹਨਾਂ ਦੇ ਸਰੀਰ ਚ' ਹਜੇ ਸਾਰਾ ਕੁਝ ਜਿੰਨਾ ਜਿਹੜੀ ਉਮਰ ਚ' ਚਾਹੀਦਾ ਉਹ ਬਣ ਰਿਹਾ ਹੁੰਦਾ। ਤੇ ਬਾਅਦ ਚ' ਜਦੋਂ ਬੰਨਾ ਘੱਟ। ਟ ਹੋ ਜੇ ਜਾਂ ਫਿਰਦੀ ਕਮੀ ਪੈ ਜਾਏ ਨਾ ਤਾਂ ਕਰਕੇ ਉਹ ਚਿੱਟਾ ਚੁਟੇਰਾ ਇਹ ਸਭ ਆਉਂਦਾ।
ਹੂ ਮੇਰੀ ਦਾਦੀ ਦੇ ਚਿੱਟੇ ਬਾਲ ਬਹੁਤ ਘੱਟ ਨੇ ਸਿਰ ਤੇ, ਮਤਲਬ ਮੇਰੀ ਮੰਮਾ ਦੇ ਵੀ ਐਵੇਂ ਹੈਗੇ ਨੇ ਬਾਲ ਸਿਰ ਤੇ। ਮਤਲਬ ਬਟ ਇੰਨੇ ਨਹੀਂ ਹੈਗੇ ਉਹਨਾਂ ਦੀ ਉਮਰ ਵੀ ਪਚਵੰਜਾ।
ਦਾਦੀ ਦਾ ਨਾਲਿਆ ਤਾਂ ਦਾਦੀ ਦੇ ਮਤਲਬ ਉਹ ਕੁਛ ਹੈਗਾ ਨਾ ਫਿਰ ਉਹੋ ਜਿਹੀ ਗੱਲ ਕ ਤੇ ਦਾਦੀ ਦੇ ਵਾਲੋ ਜਹੇ ਆਏ ਹੀ ਨਾ।
ਹਾਂ ਮਤਲਬ ਠੀਕ ਹੈ ਆਏ ਤਾਂ ਹੈਗੇ ਨੇ ਬਟ ਇੰਨੇ ਨਹੀਂ ਆਏ ਵੀ ਸਾਰੇ ਹੀ ਬਾਲ ਚਿੱਟੇ ਹੋ ਗਏ ਕਿਉਂਕਿ ਇਹ ਉਮਰ ਚ' ਹੋ ਜਾਂਦੇ ਨੇ।
ਹੂ
ਉਹ ਚੀਜ਼ ਹੈ, ਫਿਰ ਮੇਰੇ ਮੰਮਾ ਦੀ ਤਾਂ ਉਮਰ ਵੀ ਬਹੁਤ ਜ਼ਿਆਦਾ ਨਾ ਜੇ ਮੇਰੇ ਚਾਚੇ ਬੱਚਿਆਂ ਦੀ ਗੱਲ ਕਰਾਂ ਮੈਂ ਉਹਨਾਂ ਦੀ ਏਜ ਫੋਰਟੀ ਫਾਈਵ ਫੋਰਟੀ ਸੈਵਨ ਫਿਫਟੀ ਸੁਮਥਿਨਗ ਅਰਾਊਡ ਹੈ ਉਹਨਾਂ ਦੇ ਜੋ ਬਾਲ ਨੇ ਉਹਨਾਂ ਦੇ ਵੀ ਸਾਰੇ ਬਾਲ ਚਿੱਟੇ ਨੇ ਮਤਲਬ ਉਹ ਮੰਮੀ ਤੋਂ ਵੀ ਜਿਆਦਾ ਉਹਨਾਂ ਦੀ ਡਾਇਟ ਕਮਜ਼ੋਰ ਆ ਹਾਂ
ਹਾਂ ਇਹ ਫ਼ਰਕ ਪੈਦਾ ਨਾ ਫੇਰ ਇੱਥੇ ਬਾਕੀ ਕੋਈ ਨਾ ਹੋਰ ਸੁਣਾਓ ਤੁਸੀਂ ਇਹ ਆਪਣੇ ਉੱਥੇ ਦਾ
ਨਹੀਂ ਪਰ ਯਾਰ ਇਹ ਗੱਲ ਤਾਂ ਮੈਂ ਸੱਚੀ ਨੋਟਿਸ ਕੀਤੀ ਹੈ ਜਿਨੇ ਬਾਲ ਢਕੇ ਹੋਏ ਹੋਣਗੇ ਜਿਵੇਂ ਆਪਾਂ ਨੂੰ ਸਿਧਾਂਤਾਂ ਚ ਦੱਸਿਆ ਹੋਇਆ ਦਸਤਾਰ ਸਜਾਉਣਾ ਮਤਲਬ ਬਾਲ ਢਕੇ ਹੋਣਗੇ ਹੁਣ ਯਾਰ ਮੈਂ ਦਸਤਾਰ ਸਜਾ ਨੀ ਪਾਉਂਦੀ ਉਹਦਾ ਮੇਨ ਰੀਜ਼ਨ ਇਹ ਹੈ ਮੇਰਾ ਆਲਸ ਆ ਉਹ ਬਾਲ ਫੇਰ ਇੱਕ ਜਗਾ ਢਕੇ ਰਹਿੰਦੇ ਆ ਚੁੰਨੀ ਵੀ ਸਿਰ ਤੇ ਹੋਵੇ ਉਹਦੇ ਨਾਲ ਬਾਲਾਂ ਚ ਲੋਕ ਕੁਛ ਵੀ ਐਵੇਂ ਬਣਦਾ ਨਹੀਂ ਮਤਲਬ ਕੋਈ ਮਿੱਟੀ ਡਸਟ ਡਸਟ ਮਿੱਟੀ ਬਹੁਤ ਮੁਸ਼ਕਿਲ ਨਾਲ ਨਿਕਲਦੀ ਹੈ ਜੇ ਵੜ ਵੀ ਜਾਵੇ ਨਾ ਕਲੀਨਜ਼ਰ, ਇਕ ਉਹ ਕਲੀਨਜ਼ਿੰਗ ਸ਼ੈਪੂ ਉਹ ਆਉਂਦੇ ਨੇ ਉਹ ਬਹੁਤ ਤਰ੍ਹਾਂ ਦੇ ਸ਼ੈਂਪੂ ਹੁੰਦੇ ਨੇ ਉਹਨਾਂ ਨਾਲ ਨਿਕਲਦਾ ਫਿਰ ਉਹ ਇਹ ਨੋਰਮਲ ਸ਼ੈਂਪੂਆਂ ਨਾਲ ਨਹੀਂ ਨਿਕਲਦਾ ਕਲੈਰੀਫਾਈੰਗ ਸ਼ੈਂਪੂ ਐਵੇਂ ਜ ਕੁਛ ਬਹੁਤ ਹੁੰਦਾ ਤੇ ਮੈਂ ਇੱਕ ਨਾ ਕਲੀਨਿਕ ਪਲਸ ਲਾਉਂਦੀ ਸੀਗੀ ਹੁਣ ਮੈਂ ਹੈਡ ਐਂਡ ਸ਼ੋਲ ਸ਼ੋਲਡਰ ਲਾਉਣਾ ਸ਼ੁਰੂ ਕਰਤਾ ਮੇਰੇ ਬਾਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੋ ਗਏ ਕਲੀਨਿਕ ਪਲੱਸ ਮਿਲਾਵਟ ਹੋਣ ਲੱਗ ਗਈ ਤਾਂ ਕਰਕੇ
ਬਾਕੀ ਨਾ ਮੈਨੂੰ ਅਹ ਇਹਦੇ ਨਾਲ ਨਾਲ ਉਹ ਵੀ ਸੀਗਾ ਕਿ ਮਤਲਬ ਤੁਸੀਂ ਜੇ ਵਾਲ ਵੂਲ ਜੇ ਬਨਦੇ ਹੋ ਨਾ ਤਾਂ ਉਹਦੇ ਦਾ ਸਿਰ ਸੁਰ ਵੀ ਦੁਖਦਾ ਨਾ ਕਈਆਂ ਦਾ
ਜਮਾ ਵੀ ਨੀ ਮੇਰਾ ਅੱਜ ਤੱਕ ਸਿਰ ਨਹੀ ਦੁਖਿਆ ਮਤਲਬ ਜੇ ਮੈਂ ਦਸਤਾਰ ਨਹੀਂ ਬਨਦੀ ਸੀ। ਤਾਂ ਮੇਰਾ ਸਿਰ ਦੁਖਦਾ ਸੀ ਤੁਸੀਂ ਮਤਲਬ
ਜਿਵੇਂ ਕਾਲਜ ਵਿੱਚ ਜੀ ਇਕ ਮੁੰਡਾ ਸੀਗਾ ਉਹਦੇ ਨਾ ਮਤਲਬ ਉਹ ਜਦੋਂ ਆਪਣਾ ਉਹ ਬਣਦਾ ਸੀ ਨਾ ਮਤਲਬ ਉਹ ਵੱਡਾ ਜਿਵੇਂ ਉਹਨੇ ਸਿਰ ਤੇ ਉਹ ਪੱਗ ਰੱਖਣੀ ਹੈ। ਤੇ ਪੱਗ ਰੱਖਣ ਤੋਂ ਅਹ ਸਿਵਾਏ ਉਹ ਕੀ ਰੱਖਦਾ ਸੀਗਾ ਉੱਥੇ ਜੂੜੀ। ਛੋਟੀ ਜੋ ਹੁੰਦੀ ਨਾ ਜਿਵੇਂ ਕਰਦੇ ਆ ਪੰਜਾਬੀ, ਤੇ ਉਹਦੇ ਏਡਾ ਵੱਡਾ ਉਹਦਾ ਕਰਦਾ ਤੇ ਉਹ ਹਜੇ ਵੀ ਜਵਾਕਾਂ ਵਾੰਗੂ ਮ ਉਹਨੂੰ-ਉਹਨੂੰ ਜੂੜੀ ਰੱਖਣੀ ਪੈਂਦੀ ਹੈ ਵੀ ਉਹਦੇ ਨਾ ਵਾਲ, ਮਤਲਬ ਜਦੋਂ ਖਿੱਚ ਪੈਂਦੀ ਨਾ ਵਾਲਾਂ ਤੇ ਉਹਦੇ ਤੇ ਉਹਨੂੰ ਨਾ ਅਹ ਜਿਵੇਂ ਦਿਮਾਗੀ ਨਾ ਉਹਨੂੰ ਇੱਕ ਰੋਗ ਲੱਗ ਗਿਆ ਉਸ ਚੀਜ਼ ਕਰਕੇ ਤੇ ਉਹ ਬੰਦਾ ਦਾ ਮਤਲਬ ਮੁੰਡਾ ਬਹੁਤ ਸੋਹਣਾ ਉਹ ਮੁੰਡਾ, ਤੇ ਉਹਦੇ ਮੇਰਾ ਖਿਆਲ ਪੱਗ ਵੀ ਬਹੁਤ ਜੱਚਦੀ, ਉਹ ਵੀ ਇੱਕ ਅੱਧੀ ਵਾਰੀ ਬੰਨੀ ਹੋਣੀ ਏ ਫੰਕਸ਼ਨ-ਫੁਕਸ਼ਨ ਤੇ ਉਸ ਤੋਂ ਬਾਅਦ ਉਹ ਜੂੜੀ ਰੱਖ ਰੱਖਦੇ ਵੀ ਸਿਰ ਤੇ। ਤੇ ਜੂੜੀ ਰੱਖਣ ਨਾਲ ਵੀ ਉਹਨੂੰ ਬਾਹਲਾ ਮਤਲਬ ਹੁਣ ਜਾ ਕੇ ਥੋੜਾ ਠੀਕ ਆ ਪਰ ਪਹਿਲਾਂ ਤਾਂ ਇੰਨਾ ਉਨੂੰ ਹੈਗਾ ਵੀ ਅੱਜ ਵੀ ਦੱਸ ਮਤਲਬ ਇਹ ਚੀਜ਼ ਹੈ ਕਿ ਠੀਕ ਹੋਣ ਚ ਨਹੀਂ ਆ ਰਹੀ ਤਾਂ ਮੈਨੂੰ ਉੱਧਰੋਂ ਹੋਇਆ ਪਤ ਲਗਿਆ ਪਤਾ ਵੀ ਇੰਨਾ ਉਹ ਹੋ ਜਾਂਦਾ ਕਿਉਂਕਿ ਹਮ ਮੈਂ ਜਦੋੰ ਸ਼ੁਰੂ-ਸ਼ੁਰੂ ਚ ਜਿੰਨਾ ਦੇਖਿਆ ਨਾ। ਵੀ ਬੰਦਿਆਂ ਦੇ, ਬੱਚਿਆਂ ਦੇ ਸੋਰੀ ਜਵਾਕਾਂ ਦੇ ਮਾਵਾਂ ਜਦੋਂ ਗੁੱਤਾਂ ਕਰਦੀਆਂ ਨੇ ਉਹ, ਉਹੀ ਜੂੜੀ ਬਣਾਉਣ ਲਈ ਤੋਂ ਇੰਨੀ ਰਬੜ-ਰੁਬੜ ਪਾ ਕੇ ਬਹੁਤ ਕੱਸ ਦਿੰਦੀਆਂ ਨੇ। ਬਹੁਤ ਜ਼ਿਆਦਾ ਕੱਸ ਦਿੰਦੀਆਂ ਨੇ ਨਾਲੇ ਉਹ ਵਾਲ ਵੀ ਉੱਤੋਂ ਹੋ ਕੇ ਲੈ ਕੇ ਜਾਣੇ ਪੈਂਦੇ ਆ ਕਿਉਂਕਿ ਜੂੜੀ ਵਿੱਚ ਕਰਨੀ ਹੁੰਦੀ ਹੈ, ਤੇ ਵਾਲ ਥਲੋੰ ਮੋੜ ਕੇ ਉੱਤੇ ਲੈ ਕੇ ਜਾਣੇ ਹੁੰਦੇ ਆ ਤਾਂ ਉਹ ਜਿਹੜਾ ਫ਼ਰਕ ਪੈ ਜਾਂਦਾ ਨਾ ਉੱਥੇ ਫੇਰ ਉਹ ਬਾਹਲਾ ਮਤਲਬ ਮੈਨੂੰ ਵੇਖਣ ਚ ਐਂ ਲੱਗਦਾ ਵੀ ਬੱਚਾ ਕਿੰਨਾ ਔਖਾ ਸਹਿਣ ਵਗੈਰਾ ਕਰਦਾ ਹੋੳ ਬੀ ਮਾਂ ਨੇ ਚਲੋ ਕਰਤੀ ਏ ਮੇਰੀ ਚੀਜ਼
ਹੂੰ-ਹੂੰ ਜੇ ਤਾਂ ਕਿਸੇ ਨੂੰ ਇਕੋ ਪ੍ਰੋਬਲਮ ਆ ਹਨਾ ਫੇਰ ਤਰਬਾਲ ਆਪਾਂ ਕਹਿ ਸਕਦੇ ਹਾਂ ਵੀ ਫੇਰ ਤਾਂ ਖੜੇ ਹਾ। ਉਹ ਤਾਂ ਅੱਲਗ ਇ ਚੀਜ਼ ਆ। ਉਹ ਤਾਂ ਅੱਲਗ ਹੀ ਪੂਰਾ ਸਮਾ ਬਟ ਮੈਨੂੰ ਅੱਜ ਤੱਕ ਐਵੇਂ ਦਾ ਕੁਛ ਵੀ ਫੀਲ ਨਹੀਂ ਹੋਇਆ, ਵੀ ਬਾਲਾਂ ਦਾ ਬੋਝ ਜਾਂ ਕੁਛ ਮੈਨੂੰ ਤਾਂ ਲੰਬੇ ਬਾਲ ਸੋਹਣੇ ਬਹੁਤ ਲੱਗਦੇ ਆ। ਮੈਂ ਤਾਂ ਚਾਹੁੰਦੀ ਹਾਂ ਮੇਰੇ ਬਲ ਹੋਰ ਲੰਬੇ ਹੋਣ। ਤਾਂ ਉਹ ਚੀਜ਼ ਆ।
ਚਲੋ ਕੋਈ ਨਾ ਬਾਕੀ ਦੇਖ ਲੈਂਦੇ ਹਾਂ ਆਪਾਂ। ਹਾਂ-ਹਾਂ ਸਤਿ ਸ੍ਰੀ ਅਕਾਲ ਜੀ, ਓਕੇ।